ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਓ ਤੁਸੀਂ।
ਵਧੀਆ ਤੁਸੀਂ ਸੁਣਾਓ ਠੀਕ ਓ? ਹੋਰ ਕੀ ਕਰ ਰਹੇ ਸੀ? ਮੈਂ ਬਸ ਬੈਠੀ ਸੀ। ਬੱਚਿਆਂ ਦੀ ਕੱਲ ਸਕੂਲ਼ ਕਖੁਲਣੇ ਨੇ ਉਹਦੀ ਤਿਆਰੀ ਚ ਲੱਗੇ ਹੋਏ ਆ।
ਓ ਹੋ ਮਤਲਬ ਤੁਹਾਡਾ ਤਾਂ ਅੱਜ ਤੁਹਾਡੀ ਆਜ਼ਾਦੀ ਐ।
ਨਹੀਂ ਅਜ਼ਾਦੀ ਨੀ ਐ ਪਾਬੰਦੀ ਐ ਕੱਲ ਤੋਂ
ਅਰੇ ਨਈ ਐਟਲੀਸਟ ਕੁਛ ਟਾਈਮ ਬੱਚੇ ਘਰ ਨੀ ਹੁੰਦੇ ਨਾ ਤਾਂ ਥੋੜਾ ਘਰ ਵੀ ਥੋੜ੍ਹਾ ਤੁਹਾਨੂੰ ਰਿਲੈਕਸ ਮਿਲੇਗਾ ਮੀਂਹ ਟਾਈਮ ਮਿਲਦਾ ਹੈਗਾ। ਬੱਚੇ ਘਰ, ਬਹਿਣ ਨੀ ਦਿੰਦੇ ਨਾ
ਕੁਛ, ਟਾਈਮ ਦਾ ਹੋ ਜਾਂਦਾ ਇਸ਼ੂ ਬਾਕੀ ਤੇ, ਸਕੂਲ ਜਾਣ ਤੇ, ਅੱਛਾ ਹੀ ਹੈ ਵੈਸੇ ਘਰ ਬਹਿ ਕੇ, ਤੰਗ ਹੀ ਕਰਦੇ ਰਹਿੰਦੇ ਨੇ, ਘਰ ਤੇ ਬਸ ਘਰ ਬਹਿ ਕੇ, ਸ ਰਵਾਜ਼ਾਂ ਆਉਂਦੀਆਂ, ਮੰਮੀ- ਮੰਮੀ
ਹਮ, ਮੈਂ ਅਜ, ਮੈਂ ਹ ਪਹਿਲੇ ਨਈ ਸੀ। ਮੇਰੇ ਨਾਲ ਬੋਲ ਪਈ, ਮੈਂ ਅੱਜ ਇਸ ਵਾਰ, ਮੈਂ ਜਿਸ -ਜਿਸ ਪੇਰੈਂਟਸ ਨਾਲ ਗੱਲ ਕੀਤੀ ਨਾ, ਮਦਰ ਨਾਲ ਗੱਲ ਕੀਤੀ ਉਹਨੇ, ਹਰ ਇੱਕ, ਨੇ ਬੋਲਿਆ ਕਿ, ਇਹ ਸਕੂਲ ਗਏ ਚੰਗੇ ਨੇ, ਸਕੂਲ ਗਏ ਚੰਗੇ ਨੇ ਇਹ ਘਰ ਬੈਠ ਕੇ, ਇਹਨਾਂ ਨੇ ਸਾਡਾ ਜੀਣਾ ਹਾ- ਰਾਮ ਕਰਤਾ, ਉੱਪਰੋਂ ਦੀ ਗਰਮੀ, ਉੱਪਰੋਂ ਦੀ ਇਹਨਾਂ, ਦੀ ਡਿਮਾਂਡਾਂ ਮੰਮੀ, ਇਹ ਬਣਾ ਦੋ, ਮੰਮੀ ਉਹ ਬਣਾ ਦੋ ਮਮਾ, ਇਹ ਨਹੀਂੀ ਖਾਣਾਾ, ਮਮਾ ਉਹਓ ਨਈ ਖਾਣਾ ਹਾਂ ਇਹੀਓ, ਸਾਡੇ ਘਰ ਚ ਬੱਚਿਆਂ ਨੇ ਤੇ ਰੋਐਫ ਪੀ -ਪੀ ਕੇ ਮੈਂ ਕਹਿੰਣੀ ਬੋਟਲਾਂ ਕਿੰਨੀਆਂ ਬੋਤਲਾਂ ਖ਼ਤਮ ਕਰਤੀਆਂ ਨੇ, ਤੁਰਦੇ- -ਫਿਰਦੇ ਉਹਨਾਂ ਨੂੰ ਤੁਰਦੇ- ਫਿਰਦੇ ਉਹਨੇ ਬਸ, ਖਾਣਾ ਪੀਣਾ ਰੂਹ ਅਫਜ਼ਾ ਬਣਾ ਦੋ, ਸ਼ੇਕ ਬਣਾ ਦੋ ਅੱਛਾ, ਨੀਬੂ ਪਾਣੀ ਬਣ ਰਿਹਾ ਜੀ, ਮੈਨੂੰ ਉਹ ਵੀ ਪਿਲਾ ਦੋ ਕਿੱਦਾਂ, ਇਹਨਾਂ ਨੇ ਤਗ ਕੀਤਾ
ਸਾਡੇ ਵੀ, ਐਵੇਂ ਐ ਕੁਛ ਇਹ ਵੀ, ਆਦੇ ਨੇ ਸ਼ੇਕ ਪੀਂਦੇ ਨੇ, ਕਿਸੇ ਨੇ ਸ਼ੇਕ ਪੀਣਾ, ਕਿਸੇ ਨੇ ਰੋਫਜ਼ਾ ਪੀਣਾ ਕਿਸੀ ਨੇ, ਚੀਆ ਸੀਡਜ਼ ਵਾਲਾ ਦੁੱਧ ਪੀਣਾ ਮਤਲਬ, ਅਲੱਗ -ਅਲੱਗ ਹੈ ਸਭ ਬਸ।
ਅਲੱਗ- ਅਲੱਗ ਡਿਮਾਂਡ ਹੈਗੀ ਏ, ਇਨਫੈਕਟ ਬੱਚੇ, ਦੀ ਡਿਮਾਂਡ ਤੇ ਹੈ ਅਲੱਗ -ਅਲੱਗ ਪਾਪਾ -ਪਾਪਾ ਹੋਣਾ ਦੀ ਵੀ, ਡਿਮਾਂਡ ਅਲੱਗ ਹੁੰਦੀ ਹੈ ਉਹਨਾਂ ਨੇ ਵੀ, ਕੋਈ ਡਿਫਰੈਂਟ ਹੀ, ਖਾਣਾ
ਪੁੱਛਿਆ, ਕੀ ਦੇਵਾਂ ਲੰਚ ਵਿਚ, ਇੱਕ ਤਾਂ ਰੋਟੀ ਨਈ, ਪਸੰਦ ਹੈ ਇਹਨਾਂ ਨੂੰ ਬੱਚਿਆਂ ਨੂੰ, ਮੰਮਾ ਰੋਟੀ ਮਤ ਦੇਣਾ, ਰੋਟੀ- ਵੋਟੀ ਕਿਆ ਹੋਤਾ ਏ, ਮੋਮ ਉਨੂੰ ਲੰਚ ਮੋਨੀਟਰ ਬਣਾਇਆਦਾ ਏ ਕਹਿੰਦੀ ਫਿਰ ਬੱਚੇ ਕੰਪਲੇਂਟ ਕਰਦੇ ਨੇ, ਲੰਚ ਮੋਨੀਟਰ ਨੇ, ਤੇ ਲੰਚ ਕੰਪਲੇਂਟ ਨਹੀਂ ਕੀ ਆ ਫਿਨਿਸ਼, ਨਹੀਂ ਕੀਆ ਹੁਣ ਦੇਖੋ, ਕਲ ਕਹਿਦੀ ਮੁਝੇ ਬ੍ਰੈਡ ਮੱਖਣ ਦੇ ਦੇਨਾ ਬ੍ਰੈਡ ਮੱਖਣ ਦੇ ਦੇਣਾ, ਮੈਂ ਕਿਹਾ, ਮਨੀਰਅੱਛਾ ਥੋੜ੍ਹੀ ਲੱਗਤਾ ਪਹਿਲੇ ਦਿਨ, ਸਕੂਲ ਜਾਓ ਮੈਡਮ ਗਈ ਮਾਂ ਨੇ
ਹਾਂ, ਆਲਸ -ਆਲਸ ਆ ਗਿਆ ਮਾਂ ਨੂੰ ਇਹ ਕਹਿ ਰਿਹਾ ਇਨੇਂ -ਇੰਨੇ ਦਿਨ ਰੋਟੀ ਨੀ ਬਣਾਈ ਨਾ ਉਹਨੇ ਜਲਦੀ ਉੱਠ ਕੇ, ਤੇ ਉਹਨੂੰ ਮਦਰ ਨੂੰ ਆਲਸ ਆ ਗਿਆ ਤੇ ਉਹਨੇ ਬ ਚਲੋ, ਦੇਤੀ ਬ੍ਰੈਡ ਬਟਰ ਦੇ ਤਾ
ਸਹੀ ਗੱਲ ਏ ਦੇਖੋ, ਹੁਣ ਕੀ ਪਤਾ ਸਬਜ਼ੀਆਂ ਨਹੀਂੀ ਖਾਂਦੀਆਂ, ਲਗਾ -ਲਗਾ ਕੇ, ਪਨੀਰ ਨੀ ਪਸੰਦ, ਸੈਂਡਵਿਚ ਨਹੀਂੀ ਪਸੰਦ ਇਹ ਚੀਜ਼ਾਂ ਦੇ ਦੋ, ਛੋਲੇ ਕੁਲਚੇ ਹੋ ਜਾਣ ਅ, ਬਰਗਰ ਹੋ ਜੇ, ਨੂਡਲਸ ਹੋ ਜੇ
ਹਾਂ, ਰੋਟੀ ਤੋਂ ਇਲਾਵਾ ਤਾਂ, ਸਭ ਕੁਛ ਖਿਲਾ ਦੋ ਇਹਨਾਂ ਨੂੰ, ਸਭ ਕੁਛ
ਹੂੰ ਉਹ ਤੇ ਆਪਣੇ ਆਪ ਵੀ ਖਾ ਲੈਂਗੇ
ਹਾਂ ਉਹਦੇ ਵਾਸਤੇ ਤੇ ਮਦਰ ਦੀ ਉਹ ਵੀ ਨੀ ਚਾਹੀਦੀ ਕਿ ਮੰਮਾ ਫੀਡ ਕਰਵਾਏ ਸਾਨੂੰ ਉਹ ਵੀ ਨੀ
ਇਹਦੇ ਚ ਤੇ ਹੁਣੇ ਦਿੱਤੀ ਹੈ ਪਰੌਠੀ ਉਹ ਖਾ ਲਿੱਤੀ ਹੈ। ਕਹਿੰਦੀ ਇੱਕ ਹੋਰ ਦੇ ਦੋ ਮੈਂ ਕਿਹਾ ਹੁਣ ਪੰਜ ਮਿੰਟ ਔਰ ਰੁੱਕ ਚਾ ਦਿੰਦੀ ਹਾਂ। ਹੋਰ ਜਦੋਂ ਖਵਾਓ ਨਾ ਜਦੋਂ ਖਵਾਓ ਉਦੋਂ ਖਾਣੀ ਨੀ ਹੁੰਦੀ
ਉਹ ਬੀ ਟਾਈਮ ਨਾ ਉਹ ਇਹਨਾਂ ਦੇ ਮਰਜ਼ੀ ਉੱਪਰ ਹੈਗਾ ਵੀ ਮਰਜ਼ੀ ਹੈ ਤੇ ਖਾ ਲੈਣਗੇ ਨਹੀਂ ਮਰਜ਼ੀ ਤਾਂ ਤੁਸੀਂ ਜੋ ਮਰਜ਼ੀ ਕਰ ਲਓ ਕਿ ਬੱਚੇ ਫਿਰ ਲਓ ਅੱਜ ਕੱਲ ਦੇ ਛੋਟੇ ਛੋਟੇ ਬੱਚੇ ਬੱਚੇ ਨੀਮਾਨ ਮੇਰੀ ਸਿਸਟਰ ਹੈਗੀ ਉਹਦੀ ਸਿਕਸ ਮੰਥ ਦੀ ਡੋਟਰ ਹੈ ਜੇ ਉਹ ਤੇ ਜਦ ਤੱਕ ਉਹਨੇ ਖਾਣਾ ਖਾ ਰਹੀ ਜਦੋਂ ਨਹੀਂ ਖਾਣਾ ਤੇਰੇ ਮੂੰਹ ਚੋਂ ਉਗਲ ਦੇਗੀ ਬਾਰ ਵਾਰ ਉਗਲ ਦੇਗੀ ਕਿ ਹੁਣ ਨੀ ਮੈਂ ਖਾਣਾ ਦੇਖੋ ਛੋਟੀ ਛੋਟੀ ਮੈਂ ਵੇਖਦੀ ਕਿ ਇੰਨੇ ਛੋਟੇ ਬੱਚੇ ਨੂੰ ਵੀ ਪਤਾ ਕਿ ਮੈਨੂੰ ਨਹੀਂ ਖਾਣਾ ਤੇ ਮੈਨੂੰ
ਸਾਰੀ ਸਮਝ ਆਉਂਦੀ ਹੈ ਸਗੋਂ ਛੋਟੇ ਬੱਚਿਆਂ ਨੂੰ ਸਾਰੀ ਸਮਝ ਹੈ। ਐ ਨਹੀਂ ਖਾਣਾ ਚਾਹੁੰਦੀ ਹਾਂ।
ਤੇਰਾ ਹੋ ਗਿਆ ਬੈਗ ਵਗੈਰਾ ਪੈਕ ਕਰ ਲਿਆ ਨੇ ਆਪਣਾ
ਬੈਗ ਕਰਨਾ ਰੇਡੀ ਹੈ ਬਸ ਬਾਹਰ ਹੀ ਹੈ ਸਭ ਕੁੱਛ
ਅੱਛਾ ਯੂਨੀਫਾਰਮ ਅਜੇ ਤਾਂ ਬੜਾ ਕੁੱਛ ਸਾਨੂੰ ਕਰਨਾ ਪੈਣਾ ਯੂਨੀਫਾਰਮ ਕਰਨੀ
ਹਾਂ ਯੂਨੀਫਾਰਮ ਵਗੈਰਾ ਹੋਲੀਡੇਜ ਵਰਕ ਫੋਰ ਐਕਟੀਵਿਟੀ ਅਸਾਈਮੈਂਟ ਮਿਲੇ ਸੀ ਬਸ ਬਾਕੀ ਹੋਰ ਕੋਈ ਵਰਕ ਨਹੀਂ ਮਿਲਿਆ ਔਰ ਆ ਲਰਨ ਕਰਨਾ ਵਾਸਤੇ ਅਸੀਂ ਲਰਨਿੰਗ ਵਰਕ ਦਿੱਤਾ ਹੋਇਆ।
ਚਲੋ ਠੀਕ ਹੈ ਪਤਾ ਕੁੱਝ ਸਕੂਲ ਚ ਅੱਜ ਵੀ ਸੇਮ ਪੈਟਰਨ ਹੈ। ਕਿ ਨਾ ਉਹ ਬੱਚਿਆਂ ਨੂੰ ਕਾਪੀ ਵਰਕ ਦੇ ਦਿੰਦੇ ਨੇ ਰਿਟਰਨ ਵਰਕ ਦੇ ਦਿੰਦੇ ਨੇ ਥ੍ਰੀ ਥੀ੍ ਟਾਈਮ ਫੋਰ ਫ਼ੋਰ ਟਾਈਮ
ਫਸਟ ਕਲਾਸ ਵਿੱਚ ਮਿਲਿਆ ਸੀ ਕਿਉਂਕਿ ਉਹਦੇ ਚ ਹੁੰਦਾ ਕਿ ਬੱਚੇ ਨੂੰ ਰਾਈਟ ਰਾਈਟਿੰਗ ਅੱਛੀ ਹੋ ਜਾਏ
ਉਹ ਹੀ ਰਾਈਟਿੰਗ ਸਕਿਲਸ ਵਾਸਤੇ ਨਾਂ ਉਸ ਤੋਂ ਬਾਅਦ ਨਾਂ ਬਹੁਤ ਵੇਸਟ ਉਫ਼ ਟਾਇਮ ਹੁੰਦਾ ਹੈ। ਇਸ ਪੂਰੀ ਛੁੱਟੀਆਂ ਨਾ ਪੜ੍ਹਨ ਚ ਜਾਂਦੀਆਂ
ਕਰਾਇਆ ਕੋਪੀ ਘਰ ਹੀ ਪਈ ਅਜੇ ਤੱਕ ਚੈੱਕ ਨਹੀਂ ਹੋਈ
ਉਹ ਟਾਈਮ ਵੇਸਟ ਹੋ ਗਿਆ ਨਾ ਦੇਖੋ ਇਹੀਓ ਬੱਚਾ ਲਰਨਿੰਗ ਕਰਦਾ ਤੇ ਡਬਲ ਟ੍ਰਿਪਲ ਵਾਰ ਰਿਵਿਜ਼ਨ ਹੋ ਜਾਂਦੀ ਕੋਪੀ ਦੇ ਵਿੱਚ ਚਾਰ ਚਾਰ ਵਾਰੀ ਲਿਖਣ ਵਾਸਤੇ ਦੇ ਦਿੰਦੇ ਨੇ ਕਿੰਨਾ ਟਾਈਮ ਲੱਗਦਾ ਹੈ।
ਫੋਰਟੀ ਫੋਰਟੀ ਪੇਜ਼ ਦਿੰਦੇ ਆ ਫੋਰਟੀ ਪਤਾ ਥਰਟੀ ਪੇਜ਼ ਦਿੰਦੇ ਆ ਰਿਟਰਨ ਵਾਸਤੇ
ਅੱਛਾ- ਅੱਛਾ।
ਹਾਂ ਹੁਣ ਔਰਲ ਦਿੱਤਾ ਹੈ ਸਾਰਾ ਲਰਨਿੰਗ ਵਰਕ ਤੇ ਤਿੰਨ ਚਾਰ ਅਸਾਈਨਮੈਂਟ ਬਸ ਮੈਮ ਇਹ ਸਕੂਲ ਅੱਛਾ ਹੈ ਪੇਪਰ ਨੀ ਹੁੰਦੇ
ਅੱਛਾ ਅੱਛਾ ਫਿਰ ਕਿੱਦਾਂ
ਸਿਰਫ ਟੈਸਟ ਹੁੰਦੇ ਆ ਪੀਟੀ ਪੀਟੀ ਹੁੰਦੇ ਨੇ ਟੇਸਟ ਹੁੰਦੇ ਨੇ ਮਨਥਲੀ
ਓਕੇ
ਉਹਦੇ ਅਕੋਰਡਿੰਗ ਨੰਬਰ ਆਉਂਦੇ ਰਹਿੰਦੇ ਨੇ ਅਗਰ ਬੱਚੇ ਨੇ ਅਗਰ ਬਾਈ ਚਾਂਸ ਛੁੱਟੀ ਛੁੱਟੀ ਵੀ ਲੈ ਲਈ ਬਿਮਾਰ ਏ ਤੇ ਉਹਦਾ ਪਿਛਲਾ ਰਿਕਾਰਡ ਵੇਖ ਕੇ ਉਹ ਨੰਬਰ ਲਗਾ ਦਿੰਦੇ, ਜੀਰੋ ਨਹੀਂ ਲਗਾਉਣਗੇ ਬਸ ਉਹ
ਐਵਰੇਜ ਦੇ ਦੇਣ ਐਵਰੇਜ ਦੇਖ ਲੇਣਗੇ ਨਾ, ਕਿ ਪਿੱਛੇ ਬੱਚਾ ਕਿਸ ਤਰ੍ਹਾਂ ਪਰਫੋਰਮ ਕਰ ਰਿਹਾ।
ਹਾਂ, ਅਲਾਓ ਨਹੀਂ ਹੈ ਕਿ ਅਸੀਂ ਬੱਚੇ ਨੂੰ ਜੀਰੋ ਦੇ ਦੀਏ।
ਇਹਦਾ, ਇਹ ਬਹੁਤ ਅੱਛਾ ਪੈਟਰਨ ਹੈ ਸਕੂਲ ਦਾ ਫਿਰ ਤੇ
ਹਮ
ਬੱਚਾ ਇੱਕ ਤੇ ਡੀ ਮੋਟੀਵੇਟ ਵੀ ਨੀ ਹੁੰਦਾ, ਕੁੱਛ ਸਕੂਲਾਂ 'ਚੱ ਤੇ ਚਲੋ ਕੁੱਛ ਹੈਗੇ ਨੇ ਅੱਜ ਵੀ, ਜੋ ਬਹੁਤ ੳਲਡ ਸ ਸਕੂਲ ਪੈਟਰਨ ਫੋਲੋ ਕਰ ਰਹੇ ਨੇ, ਉਹ ਸੇਮ ਉੱਦਾਂ ਹੀ ਚੱਲਦੇ ਪਏ ਨੇ।
ਮੰਥਲੀ ਪੂਰੀ ਐਕਟੀਵਿਟੀ ਹੁੰਦੀ ਹੈ, ਇੰਟਰਾ ਕਲਾਸ ਐਕਟੀਵਿਟੀ। ਉਹ ਵੀ ਹੋਣੀ, ਹੋਣੀ ਹੈ।
ਅੱਛਾ, ਐ ਤੇ ਫਿਰ ਵਧੀਆ
ਨਰਸਰੀ ਕਲਾਸ ' ਤੋਂ ਹੀ ਇਹਨਾਂ ਨੂੰ ਸਟੇਜ ਪਰਫੋਰਮੈਂਸ ਕਰਵਾਉਣੀ ਸ਼ੁਰੂ ਕਰ ਦਿੰਦੇ ਨੇ।
ਵਾੳ, ਤੇ ਬੱਚਾ ਫਿਰ ਉਹ ਕਿੰਨਾ ਕੋਨਫੀਡੈਂਟ ਹੋ ਜਾਂਦਾ।
ਹਾਂ। ਇਹਨਾਂ ਨੇ ਉਹਦੇ 'ਚ, ਨਰਸਰੀ ਦਾ ਹੀ ਹੋ ਜਾਂਦਾਂ ਪੋਇਮਂਸ ਹੀ ਕੁਛ ਟੈਲੈਂਟ ਸ਼ੋਅ ਹੁੰਦਾ ਹੈ, ਕਿ ਤੁਸੀਂ ਕੋਈ ਟੋਪਿਕ ਲੈ ਕੇ ਉਹਦੇ ਤੇ ੳਹਨੂੰ, ਓਦਾ ਪੈਨਲ ਵਗੈਰਾ ਬਣਾ ਕੇ ਉਹਦੇ 'ਚ ਸ਼ੋਅ ਕਰਨਾ।
ਹਮ, ਅੱਛਾ।
ਅੱਛਾ ਕਰਦੇ ਨੇ, ਪਿੱਛੇ ਇਕ ਵਾਰ ਹੈਲਪਰ ਦਾ ਕੀਤਾ ਸੀ ਲਾਸਟ ਈਅਰ ਬੜਾ ਅੱਛਾ ਸੀ, ਐ ਕਿਸੇ ਕੋਈ ਡਾਕਟਰ ਬਣ ਗਿਆ ਦਾ ਐ ਕੋਈ ਕੋਬਲਰ ਬਣ ਕੇ ਆ ਰਹੇ, ਕੋਈ ਡੋ ਅ ਟੀਚਰ ਕੋਈ ਕੁਛ -ਕੋਈ ਕੁਛ, ਹਾਂ ਬੜਾ ਅੱਛਾ ਬਣਾਉਂਦੇ ਨੇ।
ਅੱਛਾ ਲੱਗ ਰਿਹਾ ਸੁਣ ਕੇ ਬਚੇ ਬੱਚਿਆਂ ਦਾ ਕਿ, ਕੀਅ ਅੱਛੀ ਐਕਟੀਵਿਟੀਜ ਕਰਵਾ ਰਹੇ ਨੇ, ਤੇ ਨੌਲੇਜ ਵੀ ਹੈ। ਇੱਕ ਬੱਚੇਆ ਦਾ ਕਨਫੀਡੈਂਸ ਵੀ ਵੱਧ ਰਿਹਾ ਹੈ।
ਐਕਟੀਵਿਟੀਜ਼ ਜ਼ਿਆਦਾ ਇਹਨਾਂ ਦੇ ਸਕੂਲ ਮਤਲਬ, ਜ਼ਿਆਦਾ ਸਕਲਸ ਉਹਦੀ ਹੋਈ ਹੈ ਇਹਨਾ ਮਤਲਬ ਪੜ੍ਹਾਈ 'ਚ ਜ਼ੋਰ ਨ ਹੈ, ਜਿੰਨਾ ਮਤਲਬ ਐਕਟੀਵਿਟੀਜ਼ 'ਚ ਐ।
ਉਹ ਇੰਟਰਨੈਸ਼ਨਲ ਪੈਟਰਨ ਫੋਲੋ ਕਰ ਰਿਹਾ ਹੈ ਨਾ, ਬਾਹਰ ਦੇ ਸਕੂਲਾਂ 'ਚ ਵੀ ਏਦਾਂ ਹੀ ਬੱਚਿਆਂ ਨੂੰ ਪੜਾਇਆ
ਨਾਲ ਇਹ ਹੈ ਨਾ, ਸਕੂਲ ਇੰਟਰਨੈਸ਼ਨਲ ਹੈ।
ਅੱਛਾ ਅੱਛਾ ਤਾਂ ਹੀ ਉਹ ਨਾ, ਫਿਰ ਉਹ ਏਹ ਬਾਹਰ ਵਾਲਾ ਪੈਟਰਨ ਯੂਜ ਕਰੀ ਕਿ ਜਿੱਥੇ ਤੱਕ ਮੈਨੂੰ ਪਤਾ ਏ ਬਾਹਰ ਦੇ ਸਕੂਲ 'ਚ ਵੀ ਨਾ ਬੱਚੇ ਨੂੰ, ਲਰਨਿੰਗ ਉੱਪਰ ਇੰਨਾ ਫੋਕਸ ਨਹੀਂ ਕਰਦੇ। ਜਿਨ੍ਹਾਂ ਐਕਟੀਵਿਟੀਜ਼ ਉਪਰ ਕਰਦੇ ਨੇ। ਮਾਇੰਡ ਡਿਵਲਪਡ ਹੁੰਦਾ ਇਸ ਤਰ੍ਹਾਂ ਬਚੇ
ਇਹਨਾਂ ਦੀ ਐਕਟੀਵਿਟੀ, ਹੁਣ ਸਕੂਲ ਖੁੱਲ੍ਹਣੇ ਹੈ ਨਾਲ ਹੀ ਆਇਆ ਪਹਿਲੇ ਹੀ ਆ ਗਏ ਕੀ ਦਾ ਕੋਈ ਇੱਕ ਵੀ ਟੋਪਿਕ ਲੈ ਕੇ ਫਾਈਵ, ਸਿਕਸ, ਨਾਈਨ ਉਹਦੇ ਉੱਤੇ ਬੋਲਣੀ ਹੀ ਬੋਲਣੀ ਐ।
ਕਿਸ, ਕਿਸ ਦਾ ਟੋਪਿਕ?
ਵੀ ਕੋਈ ਵੀ ਟੋਪਿਕ ਲੈ ਕੇ
ਅੱਛਾ ਅੱਛਾ, ਰੈਡੀ ਕਰਵਾਤਾ ਤੁਸੀਂ?
ਨਹੀਂ ਹਜੇ ਨਹੀਂੀ, ਕਰ ਲੈਗੀ, ਫਾਈਫ ਸੀਕਸ ਲਾਈਨਸ ਬੋਲਣੀਆਂ ਨੇ।
ਹਮ ਹਮ, ਤੇ ਕੀ ਕੀ ਸੋਚਿਆ ਏ, ਕਿਸ ਟੋਪਿਕ ਤੇ ਕਰਾਓਗੇ?
ਦੇਖੋ ਮੈਮ ਸ਼ੇਅਰ ਕਰੇਗੀ ਕੁਛ ਨਾ ਕੁਛ ਤੇ, ਟੋਪਿਕ
ਮਤਲਬ ਥੋੜੇ ਹਿੰਟ ਦੇ ਦਿੰਦੀਆਂ ਹੋਣਗੀਆਂ ਨਾ, ਕਿ ਇਹਨਾਂ 'ਚ ਕਰਾ ਨਾ ਕਰਾ ਦੋ
ਹਾਂ। ਹੋਰ, ਬਾਕੀ ਜਾਂਦੇ ਈ ਟੈਸਟ ਨੇ। ਜਿਹੜੇ ਬੱਚੇ ਆਰਾਮ ਨਾਲ ਬੈਠੇ ਹੋਏ ਸੀ।
ਉਹਨਾਂ ਦੇ ਹੁਣ ਸ਼ੁਰੂ ਹੋ ਜਾਣਗੇ ਟੈਸਟ
ਟੈਸਟ ਹੂੰ, ਇੱਕ ਫਰਾਈਡੇ ਨੂੰ ਐ ਫਿਰ ਮੰਡੇ ਨੂੰ ਐ ਫਿਰ ਫਰਾਈਡੇ ਨੂੰ ਐ ਫਿਰ ਵੱਡੇ ਨੂੰ ਐ।
ਅੱਛਾ, ਫਰਾਈਡੇ ਮੰਡੇ ਫਰਾਈਡੇ ਮੰਡੇ
ਔਰ ਜੋ ਈਜੀ ਸਨ। ਉਹ ਸ ਇਹਨਾਂ ਨੇ ਛੁੱਟੀਆਂ ਤੋਂ ਪਹਿਲੇ ਹੀ ਲੈ ਲਏ ਹੋਲੀਡੇਜ਼ ਤੋਂ ਪਹਿਲੇ ਹੀ ਲੈਲੇ।
ਅੱਛਾ-ਅੱਛਾ।
ਜੋ ਮੁਸ਼ਕਿਲ ਨੇ ਉਹ ਛੁੱਟੀਆਂ ਤੋਂ ਬਾਦ ਲੈਣਗੇ।
ਨਹੀਂ ਫ਼ਿਰ ਉਹ ਕੋਈ ਨੀ ਬੱਚਿਆਂ ਨੂੰ ਟਾਈਮ ਲੱਗ ਜਾਂਦਾ ਏ ਨਾ ਵਿੱਚ, ਪੇਅਰ ਕਰਨ ਦਾ।
ਛੁੱਟੀਆਂ ਚ ਬੇਫਿਕਰੇ ਹੋ ਜਾਂਦੇ ਨੇ ਬੱਚੇ, ਪੜ੍ਹਦੇ ਪੜ੍ਹਦੇ ਹੈ ਨੀ।
ਇਹ ਤੇ ਹੈ ਤੁਹਾਡੀ ਗੱਲ। ਟਿਊਸ਼ਨ ਜਾਂਦੇ ਰਹਿਦੇ ਠੀਕ ਐ, ਅੱਜ ਕੱਲ ਬੱਚੇ ਘਰ ਵੀ ਨੀ ਪੜ੍ਹਦੇ ਹੈਗੇ। ਟਿਊਸ਼ਨ ਭੇਜੋ ਤੇ ਉੱਥੇ ਮੈਡਮਾਂ ਦੇ ਡਰ ਤੋਂ ਪੜ੍ਹਨਗੇ, ਨੇ ਅਪਣੀ ਮਦਦ ਕੁਛ ਸਮਝਦੇ ਹੀ ਨੀ ਅੱਜ-ਕੱਲ੍ਹ ਬੱਚੇ।
ਨਾ,
ਨਾ ਐਸਾ ਕੋਈ ਮੈਟਰ ਬਸ ਵਧੀਆ, ਮੈਂ ਕਿਹਾ ਸੀ ਚਲੋ ਪੁੱਛੀਏ ਤੁਹਾਡਾ ਹਾਲ ਚਾਲ ਬੱਚਿਆਂ ਦਾ
ਹੂੰ,
ਹੂੰ ਤੇ ਮੈਨੂੰ ਖੁਸ਼ੀ ਹੋ ਰੀ ਕਿ ਚਲੋ ਬੱਚੇ ਕੱਲ ਜਾਣਗੇ ਤੇ ਤੁਹਾਨੂੰ ਟਾਈਮ ਲੱਗੇਗਾ।
ਬਸ ਕਰਨਾ ਹੁਣ।
ਹਾਂਜੀ,
ਤੁਸੀਂ ਕੀ ਬਣਾਣਾ ਉਹਨੂੰ ਕੀ ਕਰਨਾ ਮੈਂ ਕਿਹਾ?
ਮੈਂ ਦੇਖੋ ਹੁਣ ਸ਼ਾਇਦ ਚ ਬਣਾਵਾਂਗੀ। ਆਣਗੇ ਘਰ ਤੇ ਉਹ ਦੱਸਣਗੇ ਮੈਂ ਆਲੂ ਦੇ ਪੂੜੇ ਬਣਾਣਾ ਥੋੜੀ ਸਬਜ਼ੀ ਦੁਪਹਿਰ ਵਾਲੀ ਪਈ ਹੋਈ ਐ। ਥੋੜਾ ਉਹਦੇ ਨਾਲ ਆਲੂ ਦੇ ਪੂੜੇ ਬਣਾ ਲਾਂਗੀ। ਦੋ ਜਣੇ ਹੈਗੇ ਆ ਬਸ ਅਈ ਓ ਖਾ ਲੈਂਦੇ ਐ, ਕਿਉਂਕਿ ਸਵੇਰੇ ਦੇ ਮੈਨੂੰ ਤਾਜ਼ੀ ਸਬਜ਼ੀ ਬਣਾਣੀ ਪੈਂਦੀ ਐ, ਇਸ ਕਰਕੇ ਮੈਂ ਨਾ ਰਾਤੀ ਕੋ ਜ਼ਿਆਦਾ ਹੈਵੀ ਬਣਾਦੀ ਨੀ। ਟਿਫਨ ਭੇਜਣਾ ਹੁੰਦਾ ਇਸ ਕਰ ਕੇ ਉਹ ਵੀ ਟੈਸ਼ਨ ਰਹਿੰਦੀ ਕਿ ਨਹੀਂ ਅਹ। ਨਹੀਂ ਗਰਮੀ ਬਹੁਤ ਐ ਹੁਣ ਇਹਨਾਂ ਟਰੈਵਲ ਨੀ ਕਰਦੇ। ਮੈਂ ਆਪੇ ਕਹਿ ਦਿੰਦੀ ਕਿ ਹੁਣ ਨਾ ਹੋਊਗਾ, ਗਰਮੀ ਹੋ ਗਈ ਬਹੁਤ
ਕੱਲੇ ਮੰਨ ਲੱਗ ਜਾਦਾ ਐ?
ਮੈਂ ਬਸ, ਥੋੜ੍ਹੀ ਬੋਰ ਹੋ ਜਾਂਦੀ ਆ ਵਿੱਚ ਵਿਚ ਕੀ ਕਰੀਏ ਮੈਨੇਜ ਕਰਨਾ ਪੈਂਦਾ, ਕੋਈ ਔਪਸ਼ਨ ਵੀ ਤੇ ਨੀ ਨਾ ਹੈਗੀ। ਕਿਉਂਕਿ ਅਗਰ ਮੈਂ ਉਹਨਾਂ ਨੂੰ ਬੁਲਾਉਂਦੀ ਆ ਘਰ ਫੇਰ ਇਹ ਕਿ ਜਦੋਂ ਘਰ ਆਦੇ ਦੇ ਨਾ ਮੂੰਹ ਲਾਲ ਹੋਇਆ ਪਿਆ ਹੁੰਦਾ ਗਰਮੀ ਦੇ ਨਾਲ ਮੈਨੂੰ ਤਰਸ ਆਦਾ ਕਿ ਯਾਰ ਕੋਈ ਨੀ, ਮੈਂ ਟਿਫਨ ਪੈਕ ਕਰ ਦਿੰਨੀ ਆ ਘਰ ਨਾ ਆਓ ਤੁਸੀਂ।
ਉਹ ਵੀ ਸਹੀ ਐ।
ਤਾਂ ਕਰਕੇ,
ਸਹੀ ਗਰਮੀ ਤੇ ਹੈ ਹੀ ਬਹੁਤ ਬਾਹਰ ‌
ਬਹੁਤ ਗਰਮੀ ਪੈਂਦੀ ਪਈ ਹੈ।
ਹੂੰ ਠੀਕ ਹੈ। ‌ ਠੀਕ ਆਏ ਬਏ। ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।